ਹੈਲੋ
ਸਤਿ ਸ਼੍ਰੀ ਅਕਾਲ ਜੀ ਠੀਕ ਆਂ ਠੀਕ ਹੋ ਹਾਂਜੀ ਤੁਸੀਂ ਸੁਣਾਓ ਠੀਕ ਹੋ
ਵਧੀਆ- ਵਧੀਆ, ਕੀ ਕਰਦੇ ਪਏ ਹੋ ਬਸ, ਰਾਤ ਦੀ ਤਿਆਰੀ ਰੋਟੀ ਦੀ।
ਹਾਂ-ਹਾਂ, ਅੱਛਾ।
ਕੀ ਬਣਾਇਆ ਹੁਣ ਰਾਤ। ਰਾਤੀ ਬਸ ਹੁਣ।
ਬਸ ਇਹ, ਪਨੀਰ ਇਹ ਪਨੀਰ ਦੀ ਸਬਜ਼ੀ ਬਣਾ ਰਹੇ ਸੀਗਾ।
ਅੱਛਾ।
ਅੱਛਾ ਪਨੀਰ ਦੀ ਭੁਰਜੀ ਹਾਂਜੀ, ਹਾਂਜੀ, ਹਾਂਜੀ ਭੁਰਜੀ ਬਣਾਈ ਕਿਵੇ ਬਣਾਉਦੇ ਹੋ ਭੁਰਜੀ ਬਸ ਪਨੀਰ ਦੀ ਭੁਰਜੀ ਹੈ ਇਸ ਤਰਾ ਹੀ ਜਿਵੇਂ, ਪਿਆਜ ਬਰੀਕ- ਬਰੀਕ ਕਟ ਕੇ ਹਰੀ ਮਰਚ ਮਿਰਚਾ ਵਗੈਰਾ ਕਟ ਕੇ ਅੱਛਾ, ਅੱਛਾ ਪੁਰਜੀ ਬਣਾ ਰਹੇ ਹੋ, ਤਰੀ ਵਾਲਾ ਨਹੀ ਬਣਾ ਰਹੇ ਨਹੀ- ਨਹੀ ਭੁਰਜੀੇ ਜਿਵੇਂ, ਸੁੱਕਾ- ਸੁੱਕਾ ਬਣਾ ਲਿਆ ਪੀਸ ਕੇ ਉਹ ਨੂੰ ਪਿਆਜ ਬਰੀਕ- ਬਰੀਕ ਕੱਟ ਕੇ ਤੇ ਤੇਲ ਹੀ ਸੋਕ ਕੇ, ਅੱਛਾ ਨਾਲ ਚਟਨੀ ਬਣਾਈ, ਅੱਛਾ ਪੁਦੀਨੇ ਦੀ ਚਟਨੀ ਕਿਵੇਂ ਬਣਾਉਂਦੇ ਹੋ ਪੁਦੀਨੇ ਦੀ ਚਟਨੀ ਤੁਸੀ, ਹਾਂਜੀ ਪੁਦੀਨੇ ਧਨੀਆ ਨੀ ਹੁੰਦਾ
ਧਨੀਆ ਔਰ ਟਮਾਟਰ
ਹੋਰ ਟਮਾਟਰ, ਪਿਆਜ਼, ਮਿਰਚਾਂ ਹਰੀ ਮਿਰਚਾਂ ਮਿਕਸ ਕਰਕੇ ਨਾ ਉਹਦੇ ਵਿੱਚ ਕਰਲੋ। ਪੀਸ ਲਓ, ਨਮਕ ਪਾ ਦੋ ਜ਼ਰਾ ਜਾਂ। ਹਾਂ।
ਦੀ ਮਿਕਸਰ ਵਿੱਚ ਦਾਲ ਚਾਵਲ ਨਾਲ ਖਾਓ, ਬੜੀ ਸਵਾਦ ਲੱਗਦੀ ਹੈ।
ਚਾਵਲ ਨਾਲ ਖਾਉ ਬੜੀ ਸਵਾਦ ਲੱਗਦੀ ਹੈ। ਹਾਂ ਅੱਛਾ ਲੱਗਦਾ ਮੈਨੂੰ ਵੀ ਦਾਲ ਪੁਦੀਨਾ ਦੀ। ਚਟਨੀ ਹੋਰ। ਤੁਸੀਂ ਸੁਣਾਓ, ਖਾ ਲਈ ਰੋਟੀ। ਬਸ ਅਜੇ ਬਣਾਉਣ ਲੱਗੇ ਸੀਗਾ।
ਅੱਛਾ।
ਹਾਂਜੀ, ਹੋਰ। ਕੀ ਕਰਦੇ ਬਸ ਬਾਹਰ ਗਏ ਨੇ ਹਜੇ, ਅੰਦਰ ਆਉਣ ਦਾ ਨਾਂ ਨਹੀਂ ਹੈ। ਖੇਡਣ ਬੈਡਮਿੰਟਨ ਖੇਡਦੇ ਨੇ। ਅੱਛਾ, ਤੁਸੀਂ ਚਟਨੀ ਇਸ ਤਰ੍ਹਾਂ ਬਣਾਉਦੇ ਹੋ। ਹਾਂਜੀ, ਸਾਡੇ ਖਾ ਲੈਂਦੇ ਨੇ। ਚਿਕਨ ਵਗੈਰਾ ਖਾ ਲੈਂਦੇ ਨੇ। ਆਪ ਖਾ ਲੈਂਦੇ ਨੇ ਵੈਸੇ, ਅਸੀਂ। ਤੇ ਕਦੇ ਨਹੀਂ ਮੈਂ ਨਹੀਂ ਖਾਧਾ, ਆਪ। ਆਪ ਹੀ ਖਾਂਦੇ ਨੇ, ਜਿੰਨੇ ਅੰਮ੍ਰਿਤ ਛਕਿਆ ਹੁੰਦਾ ਤੇ ਉਹ ਵੀ। ਖਾ ਲੈਂਦੇ। ਹਾਂ ਗਲਤ ਗੱਲ ਹੈ ਨਾ, ਇੰਝ ਨੀ ਖਾਣਾ ਚਾਹੀਦਾ ਸਾਨੂੰ।
ਹੂੰ।
ਅੰਮ੍ਰਿਤ ਨਾ ਲੈਂਦੇ ਨੇ, ਗਲਤ ਗੱਲ ਹੈ।
ਇਹ ਤੇ ਗਲਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਸਰ, ਹਜ਼ੂਰ ਸਾਹਿਬ। ਛਕਾਂਦੇ ਨੇ ਤੇ ਉਹਨਾਂ ਨਾ ਕਰ ਦਿੰਦੇ ਆ ਹਾਂਜੀ ਹਟਾ। ਹਾਂ ਇਹ ਤੇ ਗ਼ਲਤ ਗੱਲ ਹੈ, ਜਿਹੜੇ ਖਾਂਦੇ ਨੇ। ਅਸੀਂ ਤੇ ਵੈਸੇ ਤਾਂ ਇਹੀ ਉਹ ਖਾ ਹਾਂ ਉਹ ਜਿਹੜਾ ਚਟਕੇ ਕੀ ਦਾ ਚਟਕੇ ਨਾਲ ਹਾਂਜੀ ਹਾਂਜੀ ਹੋਰ ਸੁਣਾ ਪਤਾ ਨੀ ਹੁਣ ਖਾਣਾ ਇਹ ਆਪ ਖਾ ਲੈਂਦੇ ਨੇ ਅਸੀਂ ਤੇ ਨਹੀਂ ਖਾਧਾ ਹਾਂਜੀ ਬਸ ਅੱਜ ਕੱਲ ਉਹ
ਹਮ।
ਕੰਮ ਇਹ ਨਾ ਆਦਮੀਆਂ ਦਾ ਥੋੜਾ ਸਾਡੇ ਫੇਰ ਉਹਨਾਂ ਨੂੰ ਖਾਣਾ ਪੈਂਦਾ ਹੈਗਾ ਵੈਸੇ। ਫੇਰ ਤੇ ਅਸੀਂ ਤੇ ਖਾਂਦੇ ਨੀ ਹੈਗੇ ਕਦੇ। ਵੈਸੇ ਕਈ ਇਤਰਾਜ ਵੀ ਕਰਦੇ ਨਹੀ ਖਾਣਾ ਚਾਹੀਦਾ ਅੰਮ੍ਰਿਤ ਛਕ ਕੇ। ਹਾਂਜੀ।
ਹੂੰ।
ਅੰਮ੍ਰਿਤ ਛਕੇ ਹੋਏ ਨੇ ਤੇ ਵੈਸੇ ਵੀ ਬਿਲਕੁਲ ਗਲਤ ਹੈਗਾ। ਹੂੰ।
ਹੂੰ।
ਗ਼ਲਤ ਗੱਲ ਹੈਗੀ ਹੈ ਨਾ ਵੈਸੇ ਵੀ ਅੰਮ੍ਰਿਤ। ਛਕ ਕੇ ਅੰਮ੍ਰਿਤ ਛਕ ਕੇ ਤੇ ਬਿਲਕੁਲ ਨਹੀਂ ਖਾਣਾ ਚਾਹੀਦਾ ਹਨਾ।
ਹਾਂ।
ਹਾਂ ਸਵੇਰੇ ਜਲਦੀ ਕਿੰਨੇ ਵਜੇ ਉੱਠਦੇ ਹੋ ਫੇਰ। ਵਿਹਲਾ। ਮੈਂ ਬਸ।
ਅੰਮ੍ਰਿਤ ਵੇਲਾ ਹੈ। ਤੁਹਾਡਾ ਨਹੀਂ ਹੈ।
ਕਦੀ ਅੱਜ ਕੱਲ ਪੂਰਾ ਰੂਟੀਨ ਨਹੀਂ ਹੈਗਾ।
ਹਮ ਕਹਿੰਦੇ ਨਾ
ਹਾਂ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਟੈਮ ਸਰ ਕਿਸ ਟੈਮ ਹਮ ਤੁਸੀਂ ਉੱਠਦੇ ਹੋ ਕੀ? ਰੂਟੀਨ ਹੋ ਜਾਂਦਾ ਵਿਚੋ ਹਾਂ ਇੱਕ ਵਾਰ ਹੋ ਜੇ ਨਾ ਟੁੱਟ ਜੇ ਫੇਰ ਦੁਬਾਰਾ ਬੜਾ ਔਖਾ ਹੋ ਜਾਂਦਾ ਜਾਣਾ ਦਾ ਇੱਕ ਵਾਰ ਹੈਬਿਟ ਪੈ ਜੇ ਨਾ ਸਾਡੇ ਵੀ ਇਹੀਓ ਹੈਗਾ ਬਸ ਅਮ੍ਰਿੰਤ ਵੇਲੇ ਉਠੀਏ ਬਸ ਇਹ ਜਾਂਦਾ ਨਾ ਕਿ ਹਾਂ ਤੇ ਸਭ ਸਾਰਿਆਂ ਦਾ ਦਿਲ ਕਰਦਾ ਉਹ ਸਾਡੇ ਏਦਰ ਨਾ ਗੁਰਦੁਆਰਾ ਦੂਰ ਪੈ ਜਾਂਦਾ ਨਾ ਕਈ
ਹਾਂ।
ਨੇੜੇ ਗੁਰਦੁਆਰਾ ਹੋਇ ਨਾ ਫੇਰ ਬੰਦਾ ਹਾਂ ਇਹ ਹੋ ਗਿਆ ਨਾ ਬਸ ਥੋੜਾ ਹਾਂਜੀ। ਬਸ ਇਹ ਦਿੱਕਤ ਹੋ ਜਾਂਦੀ ਹੈ ਰੂਟੀਨ ਤੇ ਕਈ ਵਾਰ ਚਲੇ ਜਾਈਦਾ ਕਈ ਵਾਰ ਨਹੀਂ ਹੋਰ ਕੁਝ ਕੰਮ ਕਰ ਕਰਕੇ ਬੰਦਾ ਥਕਾਵਟ ਹੋ ਜਾਂਦੀ ਹੇ। ਹਾਂ ਥਕਾਵਟ ਹੋ ਜਾਂਦੀ ਹੋਰ ਇਹ ਹੈ ਨਾ ਚੀਜ਼ ਥਕਾਵਟ ਤੇ ਫੇਰ ਨਹੀਂ ਜਾਂਦਾ ਹੈਗਾ ਹੈਲੋ ਹੈਲੋ ਹਾਂਜੀ। ਬਸ ਆਹੀ ਦਿੱਕਤ ਏ ਹੋਰ?
ਹਮ ਖਾ ਲਈ ਰੋਟੀ ਹਜੇ ਖਾਣੀ ਏ?
ਯਾ ਹਜੇ ਖਾਣੀ ਹੈ ਨਹੀਂ ਨਹੀਂ ਹਜੇ ਤਾਂ ਹਾਂਜੀ ਖਾਣੀ ਸਾਡੇ ਲੇਟ ਹੇਟ ਹੀ ਹੋ ਜਾਂਦਾ ਬਸ ਦਸ ਬਾਰਾਂ ਵਜ ਜਾਂਦੇ ਨੇ ਬੜਾ ਵਧੀਆ ਬੰਦਾ ਹਾਂਜੀ ਅੱਛਾ ਤੁਸੀਂ ਬਣਾਇਆ?
ਹਾਂ ਹਾਂ
ਹਾਂ ਅਸੀਂ ਤੇ ਬਣਾ ਦਦੇ ਹਾਂ ਕਿਸ ਦਿ ਸਬਜ਼ੀਆਂ ਨੂੰ ਕਿਸ ਦਿਨ ਘੀਆ ਬਣਾਦੇ ਹਾਂ ਨਾ ਘੀਏ ਫੇਰ ਥੋੜ੍ਹਾ ਬਚ ਜਾਂਦਾ ਕੱਦੂਕਸ ਕਰਕੇ ਛੱਦਾ ਈ ਰੀੜਾ, ਦਹੀਂ ਰਗੜ-ਰਗੜ ਹਾਂ, ਦਹੀਂ ਚ ਪਾ ਇਹਨਾਂ?
ਮੈਲ, ਟ ਕਰਕੇ ਵਿੱਚ
ਲਲਚ ਪਾ ਦਿਓ, ਪਿਆਜ਼ ਪਾ ਦਿਓ, ਲਾਲ ਮਿਰਚ ਪਾ ਦਿਓ, ਹਰੀ ਮਿਰਚਾਂ। ਔਰ ਫਿਰ ਫਰਿੱਜ ਵਿੱਚ ਰੱਖ ਕੇ ਠੰਡਾ ਬੜਾ ਸਵਾਦ ਲੱਗਦਾ ਅੱਛਾ।
ਤੁਸੀਂ ਨੀ ਬਨਾਇਆ ਕਦੀ
ਨਹੀਂ ਅਸੀਂ ਇੱਕ ਵਾਰ ਦੀ ਮੇਰੀ ਸੱਸ ਨੇ ਬਣਾਇਆ ਸੀ ਵੈਸੇ ਅਸੀਂ ਤੇ ਬਿਲਕੁਲ ਮੈਂ ਨਹੀਂ ਬਣਾਇਆ ਕਦੀ ਕਈ ਪਾਂ ਦੇ ਨੇ ਕਈ ਪਾਂਦੇ ਨੇ ਰਾਤੀ ਤੇ ਬੜਾ ਘਟ ਹੀ ਬਣਾਨੇ ਆ ਬਸ ਦੁਪਹਿਰ ਦੇ ਟਾਇਮ ਜਾਦਾ। ਹਾਂ ਹਾਂ ਰਾਤ ਦੇ ਟਾਈਮ ਤਾਂ ਵੈਸੇ ਵੀ ਨਹੀਂ ਖਾਣਾ ਚਾਹੀਦਾ ਨਾ। ਦਹੀਂ ਵਗੈਰਾ ਬਸ। ਹੋਏ ਨਾ ਹਮ ਹੋਰ ਅੱਛਾ ਤੁਸੀਂ ਪੁਦੀਨੇ ਦੀ ਚਟਨੀ ਵਿੱਚ ਮਤਲਬ ਕੀ ਕੀ ਪਾਂ, ਦੇ ਹੁੰਦੇ ਗਿਰੀਆਂ ਵਗੈਰਾ ਵੀ? ਜਾਂ ਵੈਸੇ ਸਿੰਪਲ ਅਛਾ ਓਵੇਂ ਤਾਂ ਜਿਵੇਂ ਉਹ ਬਣਾਂਦੇ ਨਾ ਗਿਰੀਆ ਚ ਉਹਦੀ ਚਟਨੀ ਸਾ ਜਿਵੇ ਉਹ ਕੀ ਕਹਿੰਦੇ ਨੇ ਇਡਲੀ ਸਾਂਬਰ ਬਣਾਦੇਂ ਹਾਂਜੀ ਹਾਂਜੀ ਇਡਲੀ ਸਾਂਬਰ।
ਇਟਲੀ ਸਾਂਬਰ ਇਟਲੀਆਂ ਤੇ ਚਲੋ ਵੱਖਰੀ ਇਟਲੀ ਹੈ ਚੋਂ ਮੈਦਾ ਮੁ ਮੂੱਦਾ ਲਿਆ ਕੇ
ਮੁਦਾ ਲਿਆ ਕੇ ਹਾਂਜੀ ਜੀ ਹਾਂਜੀ, ਸੂਜੀ ਜੀ ਦੱਸੋ ਜੀ ਦੀ ਬਣਦੀ ਹੈ ਹਾਂਜੀ-ਹਾਂਜੀ, ਸੂਜੀ ਦੀ। ਹੁੰ, ਸੂਜੀ 'ਚ ਉਹ ਥੋੜਾ ਬਹੁਤ ਨਮਕ ਪਾ ਲਓ, ਪਹਿਲੇ ਤੜਕਾ ਪਾ ਕੇ ਨਾ ਤੜਕਾਾਂ ਲਾ ਕੇ ਹਿੰਗੇ ਲਾ ਕੇ ਹਮ ਈਨੋੱ ਪਾ ਗਈ, ਈਨੋ ਵੀ ਪੈਂਦੀ ਉਹ ਥੋੜੀ ਬੋਤ ਅੱਛਾ ਅੱਛਾ ਇਡਲੀ ਹਾਂ ਹ ਅੱਛਾ ਬਾਦ ਚ ਜਿਹੜਾ ਉਹ ਭਾਂਡਾ ਹੁੰਦਾ ਇਟਲੀ ਵਾ ਹੂੰ, ਹੂੰ, ਹੂੰ, ਅੱਛਾ ਤੂ, ਸਾੰਬਰ ਤੇ ਵੱਖਰਾ ਬਨਦੈ, ਦਾਲ ਵਿੱਚ ਸਬ ਕੁਛ ਵੈਜੀਟੇਬਲ ਪਾ ਕੇ ਘੀਆ ਵਗੈਰਾ ਹਰ ਹਰ ਦੀ ਸਾਂਬਰ ਦਾਲ ਹਰ ਹਰ
ਪਾ ਲੋ।
ਦੀ ਪ ਲੋ ਹਰੇ ਹਰਦੀ ਹਾਂਜੀ ਔਈਓ ਈ ਹੋਂਦੀ ਏ, ਅੱਛਾ, ਵਦੀਆ ਬਨਦੈ। ਟੇਸਟੀ ਬਣਦਾ ਉਹ ਤੇ ਉਹ ਵੀ ਤੇ ੳਦੇ ਨਾਲ ਚਟਨੀ ਕਿਹੜੀ ਬਣਾਉਂਦੇ ਹੋ ਤੁਸੀਂ ਉਹ? ਦੇ ਅਸੀ ਬਣਾਨਦੇ ਆ ਨਾ ਇਹ ਵੀ ਬਣਾ ਸਕਦੇ ਨੇ ਪੁਦੀ ਧਨੀ ਪਰ
ਹ ਕੇ ਗਿ ਰੀਆਂ ਵਿੱਚ ਪਾ ਕੇ ਪਹਿਲੇ ਰੋਸਟ ਕਰ ਲੋ ਗਿਰੀਆਂ ਨੂੰ ਤਵੇ ਤੇ ਕਰਲੋ। ਵੇਂ ਕਰ ਲੋ ਫੇਰ ਉਹਨਾਂ ਨੂੰ ਥੋੜਾ ਛ ਛਿੱਲੜ ਛੰਡ ਕੇ ਨਾ ਵਿੱਚ ਪਾ ਦੋ ਮਿਕਸੀ ਵਿੱਚ ਪੀ ਦਿ ਇਨਾ ਵਧੀਆ ਇਨੀ ਸਵਾਦ ਬਣਦੀ ਹੈ ਨਮਕ ਪਾ ਲੋੋ ਕਾਲੀ ਮਿਰਚ ਪਾ
ਕਾਲੀ ਮਿਰਚ ਪਾ ਲਓ। ਟਮਾਟਰ ਹਰੀ ਮਿਰਚ ਅੱਛਾ ਅੱਛਾ ਤੇ ਨਾਰੀਅਲ ਫਿਰ ਇਡਲੀ ਨਾਲ ਖਾਓਗੇ ਨਾ ਬੋਲ ਬੜਾ ਸੁਆਦ ਆਏਗਾ ਨ ਨਾਰੀਅ ਲ ਦੀ ਬਨਦੀ ਨਾਰੀਅਲ ਅੱਛਾ ਉਹ ਵੀ ਅੱਛੀ ਲੱਗਦੀ ਆ ਉਹਦੇ ਨਾਲ ਨਾ ਜ਼ਿਆਦਾ ਹਾਂਜੀ ਔਰ ਉਹ ਨਾ। ਓਦੇ ਨਾਲ ਜਿਆਦਾ ਅੱਛੀ ਲੱਗਦੀ ਹੈ, ਨਾਰੀਅਲ ਦੀ ਚਟਨੀ। ਮੇਰੇ ਨਾ ਹਾਂ ਡੋਸਾ ਹੋ ਗਿਆ ਇਡਲੀ ਸਾਂਬਰ ਹੋਗਿਆ। ਮਿਲਦੀਆਂ ਚਟਣੀਆਂ ਹਮ। ਅੱਛੀ ਐਂਦੇ ਨਾਲ ਹੀ ਲੱਗਦੀ ਹੈ ਨਾ ਜਾਦਾ, ਹੋਰ ਕੀ ਕਰਦੇ ਹੋ ਬੱਚਿਆਂ ਦਾ ਹੋਲੀ ਡਏਸ। ਹੋਲੀ ਡੇਜ਼ ਵਰਕ, ਹਾਂ ਬਸ। ਹੋ ਗਿਆ ਸੀ ਬਸ, ਹੁਣ ਉਹ ਕਰ ਰਹੀ ਹੈ। ਪ੍ਰੋਜੈਕਟ ਫਾਈਲ ਹਜੇ ਰਹਿ ਗਏ ਸੀ, ਚੱਕ ਤੇ ਨਹੀਂ ਹੋਇਆ? ਨਹੀਂ ਹੋ ਗਿਆ।
ਹਮ ਹਾਂ ਮੈਂ ਵੀ ਆਪਣੀ ਬੇਟੀ ਦੀ ਉਹ ਐਕਟੀਵਿਟੀ ਬਣਾਈ ਦੀ ਇਕ ਰੈਂ ਦੀ
ਅੱਛਾ ਹੋ ਗੀ ਚੈਕ ਹੁੰਦੀ
ਹੂੰ। ਹਾਂ ਅਜੇ ਐਕਟੀਵਿਟੀ ਤਾਂ ਨਈ ਹੋਲਡੇ ਵਰਕ ਹੋਣਾ ਓ, ਗਈ ਦੀ ਕੋਪੀ।
ਅੱਛਾ-ਅੱਛਾ ਐਕਟੀਵਟੀ ਹਜੇ ਹੋਲੀਡੇ ਹੋਮ ਵਰਕ ਹੋਆੁ ਹੋਨਾ ਹਨਾ? ਅੱਛਾ ਹੁਣ ਉਵੇ ਕਰਵਾਦੇ ਪਏ ਓਰਲ ਕਰਵਾ ਓਰਲ ਵਰਕ ਅੱਛਾ।
ਹੋਰ?
ਹੂੰ, ਵੀ ਤੇ ਸਈ ਹੈਗੀ ਨੀ ਅੱਛਾ ਚਲੋ ਵਧੀਆ ਹੋਰ ਕਿ ਆਪਣਾ-ਆਪਣਾ ਦਿਮਾਗ ਹੁੰਦਾ ਨਾ ਬੱਚੇ ਦਾ ਚਲੋ ਵਦੀਆ ਗੱਲ ਐ। ਅੱਛੀ ਗੱਲ ਐ ਸਗੋ, ਹੋਰ ਸੁਣਾਓ? ਬਸ ਵਦੀਆ। ਸਭ ਵਧੀਆ ਨੇ, ਕਿੰਨੇ ਵਜੇ ਰਾਤੀ ਕਿੰਨੇ ਵਜੇ ਸੌਦੇ ਓ, ਸਾਨੋ ਤੇ ਨਈ-ਨਈ ਬਾਰਾ ਵੱਜ ਜਾਂਦੇ ਆ ਤੇ, ਲੇਟ ਹੋ ਜਾਂਦੇ ਆ ਤੁਹਾਨੂੰ ਪਤਾ ਫੇਰ ਰਾਤ ਦੇ ਬਰਤਨ ਵੀ ਮਾਜ ਹਾਂ-ਹਾਂ ਬਰਤਨ ਬੁਰਤਨ ਧੋ ਕੇ ਅਸੀ ਖਾਦੇ ਆਅਸੀਂ ਵੀ ਪਾਂਡੇ ਪੁੰਡੇ ਮਾਂਜ ਕੇ, ਰਸੋਈ ਸਾਫ ਸਾਫ ਕਰ ਕੇ ਚਲੋ ਹਾਂਜੀ, ਹੋਰ ਕੀ ਹੋਰ ਚਲੋ ਫੇਰ ਸਵੇਰੇ ਆਵੇਂ ਸਾਫ ਸੁਥਰੀ ਹੁੰਦੀ ਨਾ ਰਸੋਈ ਵਦੀਆ ਲਗਦੈ। ਚਲੋ ਠੀਕ ਐ। ਹੋਰ, ਸਭ ਵਧੀਆ ਚਲ ਹਾਂਜੀ ਆਵਾਂਗੀ ਠੀਕ ਏ ਓਕੇ।